ਜੀ ਸਤਿ ਸ੍ਰੀ ਅਕਾਲ।
ਕਾਲ ਜੀ ਹੋਰ ਕਿਆ ਹਾਲ ਚਾਲ ਏ?
ਬਸ ਵਧੀਆ, ਤੁਸੀਂ ਸੁਣਾਓ?
ਬੱਸ ਵਧੀਆ, ਕੀ ਕਰ ਰਹੇ ਸੀ?
ਬਸ ਕੁਛ ਨੀ, ਬੈਠੇ ਸੀ।
ਹੂੰ
ਫ੍ਰੀ ਸੀ ਹੁਣ ਮੈਂ। ਹੂੰ
ਹੋਰ ਦੱਸੋ। ਘਰ ਪਰਿਵਾਰ ਸਭ ਠੀਕ।
ਹਾਂਜੀ ਹਾਂਜੀ ਸਭ ਵਧੀਆ ਨੇ।
ਤੁਹਾਡਾ ਬੱਚਾ ਰੌਲਾ ਪਾ ਰਿਹਾ, ਵਿੱਚ ਹਨਾ।
ਹਾਂਜੀ ਹਾਂਜੀ। ਹਨ, ਬੱਸ ਹੁਣ ਫੀ੍ ਨੇ ਨਾ, ਹੁਣ ਸੋਨਾ ਨੀ ਅਜੇ ਤਾ। ਬੱਸ
ਬਸ ਬੱਚੇ ਕੀ ਕਰਨਗੇ, ਹੁਣ ਬੱਚੇ ਕਰਨ ਵੀ ਕੀ।
ਹਾਂ।
ਹੋਰ ਸਭ ਠੀਕ ਹੈ।
ਹਾਂਜੀ ਹਾਂਜੀ ਬਸ ਵਧੀਆ।
ਖਾਣਾ ਵਗੈਰਾ ਖਾ ਲਿਆ?
ਹਾਂਜੀ। ਸਭ ਬਸ ਫ੍ਰੀ ਆ ਹੁਣੇ ਹੀ, ਬਸ ਖਾਣੇ ਤੋਂ ਵੀ ਬਸ ਹੁਣੇ ਹੀ ਫ੍ਰੀ ਆ। ਬਸ ਥੋੜ੍ਹੀ ਦੇਰ ਲੇਟ ਜਾਓ।
ਅੱਛਾ।
ਹੁਣੇ ਟਾਈਮ ਹੁੰਦਾ ਨਾ। ਬਸ ਖਾ- ਪੀਕੇ ਥੋੜ੍ਹ ਜਿਹਾ ਰੈਸਟ ਕਰ ਲੋੋ।
ਹੂੰ ਹੂੰ ਬੱਚੇ ਜਦ ਤੱਕ ਨਹੀਂ ਸੋਣਗੇ। ਤਾਂ ਤੱਕ ਤਾਂ ਮਾਵਾਂ ਵੀ ਨੀ ਸੋ ਸਕਦੀਆਂ।
ਹਾਂ ਬਿਲਕੁਲ।
ਤਾਂ ਲਗਦੇ ਮਾਵਾਂ ਵੀ ਨੀ ਸੋਦੀਆਂ।
ਹਾਂਜੀ।
ਕਿਉਂਕਿ ਜਦ ਤੱਕ ਇਹ ਨੀ ਸੋਣ ਕੇ ਸਾਡਾ ਧਿਆਨ ਹੀ ਇਨਾ ਚ ਹੀ ਰਹਿਣਾ ਵਾ ਸਾਡੀ ਵੀ ਨੀਂਦਰ ਨੀ ਇੱਧਰ ਹੁੰਦੀ।
ਹਾਂ ਐਨਾ ਦੇ ਮਿਸ ਹੋਏ ਨਾ ਪੇਪਰ ਅੱਛਾ ਨੀ ਲਗਦਾ ਬਰਤ ਚ। ਅੱਖਾਂ ਬੰਦ ਹੋ ਜਾਂਦੀ ਲੇਕਿਨ ਇਹਨਾਂ ਨੂੰ ਨੀਂਦ ਨਹੀਂ ਆਉਂਦੀ।
ਨਹੀਂ, ਨਹੀਂ ਇਹਨਾਂ ਨੂੰ ਨਹੀਂ ਨਿੰਦਰ ਇਥੇ ਆਉਣੀ। ਹੋਰ ਦੱਸੋ?
ਹੋਰ ਬਸ। ਅੱਛਾ ਤੁਸੀਂ ਮੈਨੂੰ ਉਹ ਦੱਸੋ ਮੈਂ ਨਾ ਇੱਕ ਫਾਊਂਡੇਸ਼ਨ ਫਾਊਂਡੇਸ਼ਨ ਮੰਗਵਾਉਣਾ ਸੀ।
ਅੱਛਾ ਫਾਊਂਡੇਸ਼ਨ ਮੈਂ ਤੁਹਾਨੂੰ ਦੱਸਣੀ ਆ ਫੋਰ ਐਵਰ ਕੰਪਨੀ ਹੈਗੀ ਇੱਕ।
ਅੱਛਾ ਅੱਛਾ ਫੋਰ ਅਵਰ ਫਿਫਟੀ ਟੂ।
ਹਾਂਜੀ ਫੋਰ ਐਵਰ।
ਅੱਛਾ ਅੱਛਾ।
ਉਹੀ ਨਾ ਅਸੈਂਸ਼ੀਅਲ ਅਸੈਂਸ਼ੀਅਲ ਪਤਾ ਨਹੀਂ ਸੈਸ਼ਨਲ।
ਅੱਛਾ।
ਸੈਸ਼ਨਲ ਕ੍ਰੀਮ ਹੈ ਮੈਂ ਉਦੋਂ ਔਫਰ। ਉੱਥੇ ਚੱਲਦੀ ਵੀ ਸੀ ਸਾਢੇ ਤਿੰਨ ਸੌ ਰੁਪਏ ਦੀ ਚੁੱਕੀ ਨਹੀ ਸੀ।
ਅੱਛਾ ਅੱਛਾ।
ਤੇ ਰਿਜ਼ਲਟ ਬੜਾ ਹੀ ਵਧੀਆ ਉਹਦਾ।
ਠੀਕ ਏ।
ਬਹੁਤ ਵਧੀਆ ਨੈਚੁਰਲ ਗਲੋ ਦਿੰਦੀ ਆ।
ਠੀਕ।
ਕਈਆਂ ਦੀ ਫਾਊਂਡੇਸ਼ਨ ਜਿਹੜੀ ਹੁੰਦੀ ਕਈ ਲਗਾਉਂਦੇ ਮੂੰਹ ਤੇ ਪਪੜੀਆਂ ਦਿਖਾਉਂਦੀ ਹੈ ਨਾ।
ਆਹੋ ਆਹੋ।
ਉਹਨੇ ਫੇਸ ਵਾਈਟ ਰੱਖਣਾ ਵਾ ਤੇ ਸ਼ਾਈਨ ਦੇਣੀ ਹੈ।
ਅੱਛਾ
ਹਮ
ਕਿਹੜੀ ਨੋਰਮਲ ਡਰਾਈ ਸਕਿਨ ਵਾਲੇ ਵੀ ਲਗਾ ਲੈਂਦੇ ਨੇ ਉਹਨੂੰ।
ਹਾਂ ਸਾਰੇ ਹੈਗੇ ਆ।
ਅੱਛਾ।
ਹਨ ਨਾ ਬਹੁਤ ਵਧੀਆ ਫਾਊਂਡੇਸ਼ਨ। ਮੈਂ ਸ਼ਾਇਦ ਤੁਸੀਂ ਮੇਰਾ ਫੇਸ ਵੇਖ। ਵੇਖਿਆ ਹੀ ਹੋਏਗਾ ਤੁਸੀਂ ਮੈਨੂੰ ਮਿਲੇ ਸੀ ਤੇ ਮੈਂ ਤੁਹਾਡੇ ਘਰ ਆਈ ਸੀ। ਮੈਂ ਲਗਾ ਕੇ ਆਈ ਸੀ ਸ਼ਾਇਦ।
ਅੱਛਾ ਹਾਂ, ੳਦੋ ਮੈਂ ਤੁਹਾਨੂੰ ਪੁੱਛ ਤੇ ਰਹੀ ਸੀ। ਉਸੇ ਵੇਲੇ ਹਾਂਜੀ।
ਮੈਂ ਉਹ ਲਗਾ ਕੇ ਆਏ ਸੀ ਜਰਾ ਜਿਹੀ ਲੈਣੀ ਪੈਂਦੀ ਬਿਲਕੁਲ ਇੱਕ ਬੂੰਦ ਜਿੰਨੀ ਜ਼ਿਆਦਾ ਵੀ ਨੀ ਲੱਗਦੀ।
ਅੱਛਾ ਅੱਛਾ।
ਤੇ ਬਹੁਤ ਵਧੀਆ ਸੀ ਉਹ ਮੈਂ ਨਾ ਉਹ। ਹੁਣ ਔਫਰ ਚੱਲਦੀ ਵੀ ਮੈਂ ਕਿਹਾ ਸਾਢੇ ਤਿੰਨ ਸੌ ਰਪਏ ਚ ਫਿਰ ਸ਼ੋ ਹੋ ਰਹੀ ਹੈ।
ਅੱਛਾ, ਮੈਂ ਮੈਨੂੰ ਸ਼ੇਅਰ ਕਰਨਾ ਫੇਰ ਮੈਂ ਵੀ ਔਡਰ ਕਰ ਦਾਂ।
ਤੁਸੀਂ ਇਹਦਾ ਐਪ ਡਾਊਨਲੋਡ ਕਰ ਲਓ ਫੋਰ ਐਵਰ ਕੰਪਨੀ ਦਾ।
ਚਲੋ ਠੀਕ ਹੈ ਮੈਂ ਕਰ ਲੈਂਦੀ ਹਾਂ।
ਉਹਦੇ 'ਚ ਜਦੋਂ ਔਫਰ ਆਉਂਦੀ ਹੈ ਨਾ ਸਾਰੇ ਤੁਹਾਨੂੰ ਸਕੀਮਾਂ ਨਜ਼ਰ ਆ ਜਾਂਦੀਆਂ।
ਓਕੇ।
ਜਿਹੜਾ ਹਾਈਲਾਈਟਰ ਤੁਹਾਨੂੰ ਮੇਰੇ ਖਿਆਲ 'ਚ ਉਸ ਟਾਈਮ ਤੇ। ਮੇਰਾ ਤਿੰਨ ਤਿੰਨ ਸੌ ਰੁਪਏ ਦਾ ਹਾਈਲਾਈਟਰ ਪਹਲੇ ਮਿਲ ਜਾਂਦਾ ਸੀ।
ਅੱਛਾ ਅੱਛਾ।
ਤੇ ਮੈਂ ਉਸ ਟਾਈਮ ਤੇ ਫਿਰ ਔਡਰ ਨਹੀ ਕੀਤਾ ਕਿਉਂਕਿ ਉਸ ਟਾਈਮ ਤੇ ਮੇਰੇ ਕੋਲ ਸਵਿਸ ਬਿਊਟੀ ਦਾ ਹੈਗਾ ਸੀ।
ਅੱਛਾ।
ਤੇ ਮੈਂ ਕੀਤਾ ਨੀ ਸੀ ਫਿਰ ਔਡਰ ਤੇ ਮੇਰਾ ਹੁਣ ਟੁੱਟ ਗਿਆ ਵਾ। ਤੇ ਮੈਂ ਹੋਣ ਸੋਚ ਰੀ ਸੀ ਕਿ ਏਨੂੰ ਹਾਈਲਾਈਟਰ ਨੂੰ ਕਰਾਂ। ਇੱਕ ਦਾ ਪ੍ਰਾਈਮਰ ਵੀ, ਠੀਕ ਰੇਟ ਐ ਏਨਾ ਜਾਦਾ ਮੈਂਗਾ ਨੀ ਹੈਗਾ।
ਅੱਛਾ।
ਏਕ ਪ੍ਰਾਈਮਰ ਵੀ ਐਡਾ ਯਾਦਾ ਮੈਂਗਾ ਨੀ ਹੈਗਾ। ਤੇ ਓਹ ਵੀ ਇੱਕ ਨਾ ਕ ਓ ਹਾਡੇ ਚ ਕੋਈ ਹੈਗਾ ਆ ਕੋਈ ਆ ਮੇਕਅਪ ਕਰਦਾ ਐ
ਅੱਛਾ।
ਓ ਨਾ ਆਈਓ ਪ੍ਰਾਈਮਰ ਯੂਸ ਕਰਦੈ। ਤੇ ਓ ਪ੍ਰੇਈਮਰੀ ਪ੍ਰੋਡਕਟ ਲਾਦਾ ਵਾ। ਬਟ ਓ ਏਡਾ ਮੈਂਗਾ ਪਰੈ ਪਰਾਇਮਰ ਨੀ ਹੈਗਾ ਓ ਵੀ ਹੁਣ ਨਾ ਬੋਤ ਘੱਟ ਰੇਟ ਤੇ ਸ਼ੌ ਕਰਦਾ ਵੈਸੇ ਕੰਪਨੀ ਦੇ ਵਿੱਚ ਹੀ ਤੇ ਮੈਂ ਸੋਚ ਰਹੀ ਸੀ ਮੈਂ ਲਵਾਂ। ਤੇ ਮੈਂ ਕੈ ਰਈ ਕਿ ਮੈਂ ਨਾ ਪੈਲੇ ਨਾ ਜਿੱਥੇ ਮਤਲ ਫੰਕਸ਼ਨ ਤੇ ਮੈਂ ਜਾਣਾ ਵਾ ਉੱਥੋਂ ਹੋਵਾਂ, ਤੇ ਫੇਰ ਆ ਕੇ ਫੇਰ ਮੈਂ ਨਾ ਹਜ਼ਾਰ ਬਾਰਾਂ ਸੌ ਜਿੰਨੀ ਦੀ ਵੀ ਸ਼ੋਪਿੰਗ ਹੋਏਗੀ ਫੇਰ ਮੈਂ ਕਰਾਂਗੀ ਕੱਠੀ ਕਰਾਂਗੀ ਔਡਰ ਸ਼ਿਪਿੰਗ ਵੀ ਨੀ ਫੇਰ ਪੈਂਦੀ ਐਵੇ।
ਹਾਂ ਉਹ ਤੇ ਹੈ ਈ ਇੱਕ ਅੱਛੇ ਦੋ ਤਿੰਨ, ਪ੍ਰੋਡਕਟ ਲੋ ਨਾ ਫੇਰ ਸ਼ਿਪਿੰਗ ਨੀ ਪੈਂਦੀ।
ਤੇ ਓਦੇ ਚ ਨਾ ਤੁਸੀਂ ਫੋਰ ਐਵਰ ਕੰਪਨੀ ਦਾਪ ਐਪ ਅ ਅ ਐਪ ਡਾਊਨਲੋਡ ਕਰੋਗੇ ਨਾ ਓਦੇ ਚ ਧਾਨੂੰ ਹਾਰ ਏ ਚੀਜ਼ ਦੱਸਣਗੇ ਸੀਰਮ ਫਾਊਂਡੇਸ਼ਨ ਵੀ ਹੈਗੀ ਐ ਮਲਬ ਇੱਕ ਐਦਾ ਇੱਕ ਹਾਈਡਰੇਸ਼ਨ ਮੋਇਸਚਰਾਈਜ਼ਰ ਆਏਆ ਜੇ ਜਸ ਵੇਖਿਆ ਹੈਗੀ ਕੀ, ਬਹੋਤ ਮਸ ਬਹੋਤ ਹੀ ਜੇਨੂੰ ਕੈਨੇ ਬੋਤ ਵਧੀਆ ਚੀਜ਼ ਏ ਓ।
ਅੱਛਾ।
ਹਾਈ ਡ ਓ ਓ ਵੀ ਹੁਣ ਔ ਫਰ ਚ ਆਇਆ ਹੋਇਆ ਵਾ। ਬੋਤ ਵਧੀਆ ਚੀਜ਼ ਆ ਕੁੱਛ ਲਗਾਣ ਦੀ ਲੋੜ ਨੀ ਹੈਗੀ ਵਾਈਟਗ ਵਾਈਟ ਕਲਰ ਦਾ ਐ, ਤੇ ਮਲਬ ਕੀ ਬਹੋਤ ਮਲਬ ਕੀ ਦਹਾਂਤ ਤੇ ਮਿਲੇਗੀ ਬਹੋਤ ਵਧੀਆ ਚੀਜ਼ ਹੈ ਫੋਰ ਐਵਰ ਕੰਪਨੀ ਧਾਨੂੰ ਪਤਾ ਈ ਐ ਹਮੇਸ਼ਾ ਤੋਂ ਈ ਉਪਰ ਰਈ ਆ ਜੇੜਾ ਵੀ ਕੋਈ ਕੰਪਨੀ ਨਾਲ ਮੇਕਅਪ ਕਰਵਾਦਾ ਹਮੇਸ਼ਾ ਫੋਰਐਵਰ ਕੰਪਨੀ ਦਾ ਈ ਕਰਵਾਦਾ। ਤੇ ਓਦੇ ਧਾਨੂੰ ਪਤਾ ਈ ਆ ਕਿ ਪ੍ਰੋਡਕਟ, ਡੁਪਲੀਗੇਟ ਨੀ ਹੁੰਦੇ ਅੱਛੇ ਹੁੰਦੇ ਆ ਤੇ ਔਦਾ ਹੁਣ ਤੇ ਓਨਾਂ ਨੇ ਓਨਾਂ ਨੇ ਮੋਸਚਰਾਈਜ਼ਰ ਕੱਢਿਆ ਏ ਤੇ ਓ ਵੀ ਬਹੁਤ ਵਧੀਆ ਆ। ਤੇ ਮੈਂ ਹੁਣ ਐਇਔ ਸੋਚਦੀ ਵੀ ਸੀ ਕਿ ਮੈਂ ਥੋੜ ਜੇਆ ਮਾ
ਕਿ ਜੇੜਾ ਤੁਸੀਂ ਲਗਾਇਆ ਹੋਇਆ ਸੀ ਓਦੇ ਵਿੱਚਨ ਓਈ ਫਾਉਂਡੇਸ਼ਨ, ਪ੍ਰਾਈਮਰ ਵਗੈਰਾ ਸਬ ਹੈਗਾ? ਕੀ ਅਲੱਗ ਤੋ ਏ?
ਇਹਦੇ ਵਿੱਚ ਸਭ ਮੇਰੇ ਖਿਆਲ ਚ ਵੀ ਸਭ ਕੁੱਛ ਹੈਗਾ ਐ।
ਅੱਛਾ-ਅੱਛਾ।
ਏਦੇ ਵਿੱਚ ਮ ਏ ਨਾ ਮਤਲਬ ਕੀ ਇੱਕ ਬੀਬੀ ਕਰੀਮ ਦੇ ਟਾਈਪ ਹੈਗੀ ਏ।
ਠੀਕ ਏ।
ਹੂੰ, ਪਰ ਲੁੱਕ ਫਾਊਂਡੇਸ਼ਨ ਦੀ ਦੇਂਦੀ ਏ। ਮੈਂ ਤੇ ਹਲਕੀ ਜੀ ਲਗਾਈ ਸੀ ਨਾ ਏਦੇ ਉੱਤੇ ਉੱਪਰ ਆਪਾਂ ਪਾ ਪਾਊਡਰ ਨਾਲ ਸੈਟਿੰਗ ਵਗੈਰਾ ਕਰਾਂਗੇ। ਤੇ ਫਿਰ ਪੂਰਾ ਫਿਨਿਸ਼ ਮੇਕਅੱਪ ਦੇਗੀ ਓ। ਲੁੱਕ ਦੀ ਬਰੱਸ਼ਰ ਵਗੈਰਾ ਲਗਾਵਾਂਗੇ ਤੇ ਤੇ ਓਨੇ ਮੈਂ ਤੇ ਜਸਟ ਜਰਾ ਜਨੀ ਮਤਲਬ ਹਲਕੀ ਜੀ ਲੈ ਕੇ ਮੈ ਪੂਂਛ ਲੈ ਕੇ ਮੈਂ ਸ ਡੋਟ-ਡੋਟ ਲਗਾ ਕੇ ਹਲ ਕੀ ਪਰ ਓਨੇ ਓਨੇ ਏ ਨਾਲ ਹੀ ਬੜੀ ਸ਼ਾਈਨ ਵਗੈਰਾ ਕਰ ਦਿਤੀ ਜੀ ਸੀ ਮੇਰੇ ਫੇਸ ਉੱਤੇ। ਬੌਤ ਵਧੀਆ ਮੈਂ ਤਾਂ ਆਣ ਜਾਣ ਵਾਸਤੇ ਰੱਖੀ ਹੋਈ ਐ ਓਨੂੰ ਕਿਤੇ ਮੈਂ ਡੇਲੀ ਯੂਸ ਚ ਨੀ ਯੂਜ ਕਰਦੀ ਉੱਦਾਂ ਦਾ ਬਸ ਮਾੜਾ ਮੋਟਾ ਆਪਾਂ ਮੋਸਚਰਾਈਜ਼ਰ ਵਗੈਰਾ ਲਗਾ ਲੈਂਦੇ ਆ ਨਾ ਧੋ ਕੇ। ਬਾਕੀ ਕੁਛ ਯੂਜ ਨੀ ਕਰਦੀ ਮੈਂ, ਤੇ ਜੇ ਰੋਜ਼-ਰੋਜ਼ ਫਾਊਂਡੇਸ਼ਨ ਲਗਾਓ ਤਾਂ ਉਹ ਤੇ ਫਿਰ ਮੂੰ ਯਾਦਾ ਈ ਖ਼ਰਾਬ ਹੋ ਜਦਾ ਜਿਸ ਦਿਨ ਨਾ ਲਾਏ ਫਿਰ ਓਦਨ ਹਾਂ ਹਾਂ ਤੇ ਫੇਰ ਓਹ ਫੇਰ ਫੇਸ ਖ਼ਰਾਬ ਲੱਗੇਗਾ। ਫੇਰ ਅਸੀਂ ਰੋਜ਼-ਰੋਜ਼ ਵੀ ਨੀ ਐ ਚੀਜ਼ਾਂ ਲਗਾ ਸਕਦੇ। ਜਿਸ ਦਿਨ ਨਾ ਲਗਾਉਗੇ ਓਸ ਦਿਨ ਰੰਗ ਫੇਰ ਹੋਰ ਤਰ੍ਹਾਂ ਹੀ ਨਜ਼ਰ ਆਂਦੈ।
ਹੂੰ, ਐ ਤੇ ਹੈਈ ਏ।
ਤੇ ਫੇਰ ਏਸ ਕਰਕੇ ਫੇਰ ਮੈਂ ਡੇਲੀ ਯੂਜ ਕਰਦੀ ਰਹੀ ਫਿਰ ਏ ਮੋਸਚਰਾਈਜ਼ਰ ਰੱਖਿਆ। ਤੇ ਹੁਣ ਮੈਂ ਸੋਚ ਰਹੀ ਸੀ ਕਿ ਏਹਦਾ ਵਿਖਾ ਰਹੇ ਸੀ ਕਿ ਜਿਹੜਾ ਐ ਫੋਰ ਐਵਰ ਕੰਪਨੀ। ਤੇ ਜਿਹੜਾ ਆਇਆ ਨਵਾਂ ਮੋਸਚਰਾਈਜ਼ਰ ਆਇਆ ਨਾ। ਦਾ ਇਹ ਨਾ ਸਕੀਨ ਨੂੰ ਰਿਪੇਅਰ ਵੀ ਕਰਦਾ।
ਅੱਛਾ।
ਸਕਿੰਨ ਨੂੰ ਰਿਪੇਅਰ ਵੀ ਕਰਦੈ, ਅੰਦਰੋਂ ਜਿਹੜੀ ਸਾਡੀ ਸਕਿੰਨ ਕਰੈਕ ਹੋ ਜਾਂਦੀ ਹੈ, ਉਹ ਉਹਦੀ ਕਰੈਕਨੈੱਸ ਵੀ ਦੂਰ ਕਰਦਾ ਆ।
ਅੱਛਾ-ਅੱਛਾ ਹਾਂ ਡਰਾਈ ਹੋ ਜਾਂਦੀ ਹੈ ਨਾ ਮਾਸਚਰਾਈਜਰ ਫਾਊਂਡੇਸ਼ਨ ਵਗੈਰਾ ਲਗਾ ਕੇ।
ਬਾਹਰੋਂ ਨਹੀ ਮਹਿਸੂਸ ਹੁੰਦਾ ਪਰ ਅੰਦਰੋਂ ਸਾਡੇ ਕਰੈਕਸ ਪੈ ਜਾਂਦੇ ਆ। ਉਹ ਚੀਜ਼ ਨੂੰ ਇਹ ਦੂਰ ਵੀ ਕਰਦਾ ਹੈ। ਤੇ ਹਰ ਚੀਜ਼ ਦਾ ਹਾਈ ਮਤਲਬ ਪੂਰੀ ਹਾਈਡਰੇਸ਼ਨ ਦਿੰਦਾ। ਤੇ ਮੈਂ ਸੋਚ ਰਹੀ ਸੀ ਹੁਣ ਜਿੱਦਾਂ ਮੇਰਾ ਮੋਇਸਚਰਾਈਜਰ ਖਤਮ ਹਏਗਾ ਨਾ। ਤੇ ਫੇਰ ਮੈਂ ਇਹ ਵਾਲੀ ਕੰਪਨੀ ਦਾ ਕੰਟੀਨਿਊ ਯੂਜ ਕਰਕੇ ਦੇਖਾਂਗੀ।
ਨਹੀਂ ਠੀਕ ਹੈ।
ਹਾਂ।
ਨਹੀਂ ਮੈਂ ਵੀ ਲਿਆਵਾਂਗੀ ਫੇਰ ਇਹੀ ਓਡਰ ਕਰ ਲੈਣੀ ਆ ਮੈਂ ਵੀ ਮੇਰਾ ਫਾਂਊਡੇਸ਼ਨ ਖ਼ਤਮ ਸੀ। ਮੈਂ ਕਿਹਾ ਚੱਲ ਪੁੱਛਾਂ ਤੁਸੀਂ ਫਾਂਊਡੇਸ਼ਨ ਕੋਈ ਦੱਸੋ ਮੈਨੂੰ ਸੁਜੈਸਟ ਕਰੋ।
ਜੇ ਫਾਊਂਡੇਸ਼ਨ ਨ੍ਹੀਂ ਯੂਜ ਕਰਨੀ ਨਾ ਤੇ ਮੈਂ ਇ ਇੱਕ ਵਾਰੀ ਮਤਲਬ ਮੈਰਿਜ ਤੇ ਗਈ ਸੀ। ਇੱਕ ਵਾਰੀ ਤੇ ਤੇ ਔਥੇ ਨਾ ਮਤਲਬ ਮੈਂ ਫਾਊਂਡੇਸ਼ਨ ਆਪਣਾ ਕੋਈ ਸਮਾਨ ਨੀ ਲੈ ਕੇ ਗਈ ਸੀ। ਤੇ ਉੱਥੇ ਮਤਲਬ। ਮੈਂ ਨਾ ਏ ਏਦੀ ਫੋਰਐਵਰ ਕਰੀਮ ਦੀ ਨਾ ਟੈਂਡਰ ਕਰੀਮ ਐ ਕੋਈ ਡੱਬੀ ਚ ਆਂਦੀ ਐ।
ਅੱਛਾ।
ਡੱਬੀ ਐ ਗੋਲ ਜੀ ਤੇ ਉਹ। ਟੈਂਡਰ ਕਰੀਮ ਨੇ ਐੰਨਾ ਗਲੋਅ ਦਿੱਤਾ। ਤੇ ਜਿੰਨੇ ਮੇਰੇ ਫੇਸ ਤੇ ਮਤਲਬ ਡਾਰਕ ਸਪੋਟ ਹੈਗੇ ਸੀ ਨਾ ਤੁਸੀਂ ਦੇਖੇ ਈ ਹੋਏਗੇ। ਓਹ ਸਾਰੇ ਈ ਗੈਪ ਕਰ ਦਿੱਤੇ ਦੇ ਸੀ। ਤੁਸੀਂ ਮੇਰੀ ਮੈਰਿਜ ਦੀਆਂ ਪਿਕਸ ਦੇਖੀਆਂ ਹੋਣਗੀਆਂ।
ਹਾਂਜੀ।
ਜੰਮੂ ਜਿਹੜੇ ਜਮੂ ਤੇ ਜਿਹੜੇ ਮੈਂ ਅ ਮਤਲਬ ਫੋਟੋਆਂ ਔ ਕੀਤੀਆਂ ਸੀ ਹਾਂ। ਤੇ ਐਸ ਤਰ੍ਹਾਂ ਵੇਖਿਆ ਹੋਈਗੀਆ ਤੁਸੀਂ ਮੇਰੀ ਤੇ ਓਹਦੇ ਮਤਲਬ। ਮਤਲਬ ਮੈਰਿਜ ਤੇ ਮੇਰੀ ਨਾ ਮਤਲਬ ਕਿ ਬੜੀ ਮ ਅ ਨਾ ਉਹ ਟੈਂਡਰ ਕਰੀਮ ਨੇ ਬਹੌਤ ਵਧੀਆ ਲੁੱਕ ਦਿੱਤਾ ਸੀ। ਜਸਟ ਉਹਨਾਂ ਨੇ ਪ੍ਰਾਈਮਰ ਔਰ ਐ ਟੈਂਡਰ ਕਰੀਮ ਯੂਜ ਕਰਕੇ ਮੇਕਅਪ ਕੀਤਾ ਸੀ ਯਾ ਬਲਸ਼ਰ ਲਗਾਇਆ ਸੀ। ਤੇ ਕੁਛ ਨਹੀਂ ਲਗਾਇਆ ਸੀ ਮੈਂ। ਓਹੀ ਕਰੀਮ ਟੈਂਡਰ ਕਰੀਮ ਵੀ ਬਹੁਤ ਵਧੀਆ। ਮੈਂ ਉਹ ਵੀ ਲੈਣ ਬਾਰੇ ਸੋਚਦੀ ਹਾਂ। ਅਤੇ ਉਹ ਵੀ ਬਹੁਤ ਵਧੀਆ ਚੀਜ਼ ਏ।
ਕੋਈ ਨੀ ਮੈਂ ਵੀ ਦੇਖਦੀ ਹਾਂ ਫੇਰ ਮੈਂ ਤੁਹਾਨੂੰ ਦਿਖਾਵਾਂਗੀ ਤੇ ਐਹੀ ਪ੍ਰੋਡਕਟ ਕੈੰਦੇ ਪਏ ਹੋ ਤੇ ਮੈਨੂੰ ਦੱਸਣਾ ਤੁਸੀਂ।
ਹਾਂ, ਏ ਟੈਂਡਰ ਅ ਫਿਰ ਓਦੇ ਨਾਲ ਫਾਉਡੇਸ਼ਨ ਲਗਾਣ ਦੀ ਲੋੜ ਨੀ ਪੈਂਦੀ ਟੈਂਡਰ ਕਰੀਮ ਨਾਲ।
ਠੀਕ ਹੈ।
ਟੈਂਡਰ ਕਰੀਮ 'ਚ ਬਹੁਤ ਜਿਆਦਾ ਗਲੋ ਆ।
ਐ ਵੀ ਫੋਰ-ਐਵਰ ਦੀ ਉ ਈ ਏ?
ਹਾਂਜੀ, ਐਹ ਵੀ ਫੋਰ-ਐਵਰ ਦੀਏ, ਟੈਂਡਰ ਕਰੀਮ। ਉਹ ਗੋਲ ਡੱਬੀ ਐ ਹੁੰਦੀ ਇਕ ਓਹ ਨਾ ਓਹ ਨਾ ਬੇਸ ਹੈਗਾ ਇੱਕ।
ਅੱਛਾ ਅੱਛਾ, ਹਾਂ ਬੇਸ ਅੱਛਾ ਹੋਏ। ਤੇ ਬਾਅਦ ਚੋਂ ਫਿਰ ਸਹੀ ਲੱਗਦਾ ਇੰਨੇ ਕ ਹਨਾ।
ਕੀ ਹੈ ਬਸ ਹਲਕਾ ਜਿ ਡੋਟ ਟੋਟ ਕਰਕੇ ਲਗਾਉਣਾ ਤੇ ਉਹਨੂੰ ਬਲੈਂਡ ਕਰੀ ਜਾਣਾ, ਕਰੀ ਜਣਾ, ਕਰੀ ਜਣਾ। ਤ ਉੱਤੇ ਉਹ ਦੀ ਸ਼ਈਨ ਨਾ ਆ ਜੇ ਤਦ ਤੱਕ ਬਲੈਂਡ ਕਰੀ ਜਾਣਾ ਕਰੀ ਜਾਣਾ। ਪੋਲਾ-ਪੋਲਾ ਬਾਦ ਚੋ ਚਿਕਸ ੲ ਐ ਐਜ ਸ਼ਈਨ ਕਰਦੀਆਂ ਕੋਈ ਹੱਦ ਨੀ ਹੂੰ
ਚਲੋ ਫੇਰ ਨਾ ਮੈਂ ਇੰਸਟੌਲ ਕਰਕੇ ਓਨੂੰ ਕਰਦੀ ਆ ਹੋਰ ਐਪ
ਹਾਂਜੀ-ਹਾਂਜੀ-ਹਾਂਜੀ-ਹਾਂਜੀ ਕੋਈ ਨੀ ਜੀ ਓਕੇ ਸਤਿ ਸ਼੍ਰੀ ਅਕਾਲ ਜੀ।
ਚਲੋ ਠੀਕ ਐ ਸਤਿ ਸ਼੍ਰੀ ਅਕਾਲ